ਹੈਲੋ।
ਜੀ।
ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ।
ਵਧੀਆ, ਆਪਣੇ ਸੁਣਾਓ ਠੀਕ, ਠਾਕ ਹੋ ਤੁਸੀਂ?
ਹਾਂਜੀ ਜੀ ਬਹੁਤ ਵਧੀਆ,
ਹੋਰ ਕੀ ਕਰ ਰਹੇ ਔ?
ਬਸ ਜੀ ਵਧੀਆ ਬਸ ਮੈਂ ਤੁਹਾਨੂੰ ਪੁੱਛਣਾ ਚਾ ਰਹੀ ਸੀਗੀ। ਕਿ ਮੋਬਾਇਲ ਦੇ ਕੀ ਫਾਇਦੇ ਤਾਂ ਕੀ ਨੁਕਸਾਨ ਹੈ।
ਮੋਬਾਇਲ ਦੇ ਫਾਇਦੇ ਵੀ ਹੈਗੇ ਨੇ ਤੇ ਨੁਕਸਾਨ ਵੀ ਹੈ ਜ਼ਿਆਦਾ ਦੇਰ ਚਲਾਓ ਤੇ ਅੱਖਾਂ ਦੇ ਮਤਲਬ ਕਿ ਰੋਸ਼ਨੀ ਪੈਂਦੀ ਹੈ ਅੱਖਾਂ ਖ਼ਰਾਬ ਹੀ ਹੋ ਜਾਂਦੀਆਂ ਨੇ ਇਹ ਫਾਇਦੇ ਵੀ ਬੜੇ ਹੈਗੇ ਨੇ ਦੇ ਫਾਇਦੇ ਵੀ ਬੜੇ ਆ। ਦੂਰ ਬੈਠੇ ਦੂਜੇ ਬੰਦਿਆਂ ਨਾਲ ਤੁਸੀਂ ਗੱਲ ਵੀ ਕਰ ਸਕਦੇ ਹੋ
ਇਹ ਤਾਂ ਗੱਲ ਥੋੜ੍ਹੀ ਸਹੀ ਹੈ ਬਿਲਕੁਲ ਜਿੱਦਾਂ ਦੇਖਦੇ ਹੋ ਤੁਸੀਂ ਬੱਚੇ ਲੇਕਿਨ ਬਹੁਤ ਜ਼ਿਆਦਾ ਮੋਬਾਈਲ ਕੁ ਕਰਨ ਲੱਗਾ ਅੱਜ, ਕੱਲ੍ਹ
ਹੂੰ, ਹੂੰ, ਹੂੰ। ਉਹ ਜਿੰਨਾ ਚਿਰ ਬੱਚਿਆਂ ਨੂੰ ਤੁਸੀਂ ਫੋ ਜਿੰਨਾ ਚਿਰ ਤੁਸੀਂ ਬੱਚਿਆਂ ਨੂੰ ਫੋਨ ਆਨਾ ਫੜਓ ਰੋਟੀ ਅੰਦਰ ਹੀ ਨਹੀਂ ਜਾਂਦੀ ਬੱਚਿਆਂ ਦੇ
ਹਾਂਜੀ। ਰੋਟੀ ਦੇ ਇਲਾਵਾ ਵੀ ਦੇਖੋ ਜਿਹੜੇ ਥੋੜੇ ਵੱਡੇ ਬੱਚੇ ਹੈ ਉਹ ਸਾਰਾ ਦਿਨ ਫ਼ੋਨ ਲੈ ਕੇ ਗੇਮ ਖੇਲਦੇ ਰਹਿੰਦੇ ਹੈ। ਹਨਾ ਜਾਂ ਫਿਰ ਵੀਡੀਓ ਸਕਰੋਲ ਕਰਦੇ ਰਹਿੰਦੇ ਹੈ। ਬਿਲਕੁਲ ਫੈਮਲੀ ਤੋਂ ਘੱਟ ਟਫ ਹੁੰਦੇ ਜਾ ਰਹੇ ਹੈ। ਬਸ ਫੋਨ ਦੇ ਦੋਰ ਆਪਣਾ ਸੈਪਰੇਟ ਕਮਰੇ ਚ ਬੈਠੇ ਰਹਿਣਗੇ ਨਾ ਕਿਸੇ ਨਾਲ ਗੱਲ ਕਰਦੇ ਹੈ। ਨਾ ਕੋਈ ਕੰਮ ਕਰਕੇ ਖੁਸ਼ ਹੈ। ਬੱਚਿਆਂ ਅੱਜ
ਸਹੀ ਗੱਲ ਇਹ ਤੇ ਵੇਖੋ ਨਾ ਗੇਮਾਂ ਤੋਂ ਵੀ ਹਟ ਗਏ ਨੇ ਬੱਚੇ ਜਿਹੜੇ ਪਹਿਲੇ ਅੱਜ, ਕੱਲ੍ਹ ਛੋਟੇ ਹੁੰਦੇ ਗੇਮਾਂ ਨੀ ਖੇਡਦੇ ਸੀ ਉਹ ਗੇਮਾਂ ਤੋਂ ਵੀ ਪਰ ਪਿੱਛੇ ਹੋ ਗਏ ਆ ਬਸ ਫੋਨ ਹਥ ਜਾ ਗਿਆ ਇਹੀ ਸਭ ਕੁਝ ਗੇਮਾਂ ਨੇ ਉਹਨਾਂ ਵਾਸਤੇ
ਬਸ, ਬਸ ਉਹੀ ਉਮਰਦੀ ਹੈ ਕਿ ਬੱਚੇ ਬਾਹਰ ਖੇਲਣਾ ਹੀ ਨੀ ਜਾਨਾ ਚਾਹੁੰਦੇ ਸੀ ਸਾਨੂੰ ਬਸ ਫੋਨ ਦੇ ਦੋ ਅਸੀਂ ਫ਼ੋਨ ਤੇ ਗੇਮ ਖੇਲਾਂਗੇ
ਫੋਨ ਹੱਥ ਜਓ ਫਿਰ ਆਵਾਜ਼ ਵੀ ਨਹੀਂ ਸੁਣਦੇ
ਬਿਲਕੁਲ ਬਿਲਕੁਲ ਹਾਂ ਬਿਲਕੁਲ ਮੈਂ ਏਹੀ ਸੋ ਚਦੀ ਮੈਂ ਕਿਹਾ ਪੁੱਛਾਂਗੇ ਜੀ ਕੀ ਫਾਇਦੇ ਦਾ ਕੀ ਨੁਕਸਾਨ ਹੈ। ਫਾਇਦੇ ਦੀ ਵੀ ਇਹ ਐ ਗੱਲ ਨੀ ਹੈ ਕਿ ਜਦੋਂ ਹੁਣ ਬੱਚਿਆਂ ਨੂੰ ਸਕੂਲ ਦਾ ਹੋਮਵਰਕ ਕਰਨਾ ਹੈ। ਜਾਂ ਬੱਚਿਆਂ ਨੂੰ ਬਹੁਤ ਸਾਰੀ ਚੀਜ਼ਾਂ ਬਹੁਤ ਨੌਲੇਜ ਮਿਲਦੀ ਹੈ ਫੋਨ ਤੋਂ ਬੱਚਿਆਂ ਨੂੰ ਅਗਰ ਬਚੇ
ਹਾਂਜੀ ਦੇਖੋ ਨੌਲੇਜ ਵੀ ਨ-ਨ-ਬਿਲਕੁਲ ਜੀ ਬਿਲਕੁਲ ਨੌਲੇਜ ਵੀ ਮਿਲ ਮਿਲ ਜਾਂਦੀ ਤੇ ਵਿਗੜ ਵੀ ਜਾਂਦੇ ਨੇ ਬੱਚੇ।
ਬਿਲਕੁਲ ਉਹੀ ਤਾਂ ਹੈ ਨਾ ਦੋਨੋ ਚੀਜ਼ਾਂ ਦੇ ਨੁਕਸਾਨ ਵੀ ਹੈ ਤਾਂ ਫ਼ਾਇਦੇ ਵੀ ਹੈ। ਬੱਚਾ ਜਾਂ ਕੋਈ ਵੀ ਕਿਸ ਤਰੀਕੇ ਨੂੰ ਯੂਜ ਕਰ ਰਿਹਾ। ਕਿੰਨਾ ਟਾਈਮ ਯੂਜ ਕਰ ਰਿਹਾ ਉਹਨੂੰ ਹੂੰ ਹਮ। ਦੇਖੋ ਬੱਚੇ ਅੱਜ ਕੱਲ ਕੀ ਕਰਦੇ ਕਿ ਸਾਡੀ ਸਕੂਲ ਦੀ ਛੁੱਟੀ ਕਰਾ ਦੋ। ਬਸ ਕੀ ਅਸੀਂ ਪੜ ਲਾਂਗੇ। ਫੋਨ ਦੇ ਦੋ ਸਾਨੂੰ, ਫੋਨ ਲੈ ਕੇ ਕੇ ਬੈਠ ਜਾਂਦੇ ਆ। ਦੋ ਕੁ ਮਿੰਟ ਪੜਦੇ ਆ ਆਪਣਾ
ਹਾਂਜੀ। ਮੇਰੇ ਹਾਂਜੀ ਮੇ ਮੇਰੇ ਵੀ, ਮੇਰਾ ਛੋਟੇ ਵਾਲਾ ਵ ਹਾਂ। ਸਹੀ ਗੱਲ ਹੈ ਮੇਰਾ ਵੀ ਵਡ ਵੱਡੇ ਵਾਲਾ ਮੁੰਡਾ ਆਉਂਦਾ ਨਾ, ਬਸ ਸਕੂਲੋਂ ਦੀ ਬਸ ਫੋਨ ਲੈ ਕੇ ਬਹਿ ਜੇਗਾ। ਅਪਣਾ ਚਲਾਂਦਾ ਰਹੇਗਾ ਗੇਮਾ ਖੇਡਦਾ ਰਹੇਗਾ, ਸਿਹਤ ਬਨਣੀ ਰਹੇਗੀ।
ਬਿਲਕੁਲ
ਫੋਨ ਹੱਥ ਚ ਨੀ ਹੁੰਦਾ। ਰੋਟੀ ਅੰਦਰ ਜਾਂਦੀ ਨੀ ਇਹਨਾਂ ਦੇ
ਹਮ- ਹਮ। ਚਲੋ ਵੱਡੇ ਬੱਚੇ ਤਾਂ ਹੈ। ਹਮ, ਓਹੀਓ
ਛੋਟੇ ਵਾਲੇ ਮੁੰਡੇ ਨੂੰ ਮੈਂ ਕਿਹਾ- ਫੇਰ ਥੋੜਾ ਬਹੁਤ ਬਿਲਕੁਲ- ਬਿਲਕੁਲ।
ਜੋ ਹੋਰ ਵੀ ਜ਼ਿਆਦਾ ਛੋਟੇ ਬੱਚੇ ਹੈ। ਉਹਨਾਂ ਦੇ ਪੇਰੈਂਟਸ ਉਹ ਫੋਨ ਲਗਾ ਕੇ ਦੇਨ ਜੀ ਤਦੀ ਰੋਟੀ ਖਾਣਗੇ। ਜਦ ਤੱਕ ਫੋਨ ਚੱਲ ਰਿਹਾ ਹੈ।
ਹਾਂਜੀ- ਹਾਂਜੀ ਕੁਛ ਨਾ ਵੈਸੇ ਵੇਖਿਆ ਨਾ ਪੇਰੈਂਟਸ ਦੀ ਵੀ ਗ਼ਲਤੀਆਂ ਹੈਗੀਆਂ ਨੇ। ਮਤਲਬ ਕੀ ਉਹ ਬਸ ਕਹਿੰਦੇ ਨੇ ਬੱਚਾ ਰੌਂਦਾ ਪਿਆ ਵਾ। ਚਲੋ ਫੋਨ ਫੜਾ ਦੋ ਨਹੀਂ ਕੰਮ ਕਰਦਾ, ਰੋਟੀ ਨਹੀਂ ਖਾਂਦਾ, ਫੋਨ ਫੜਾ ਦੋ ਮਗਰ ਐ ਹੈਬਿਟ ਪਾ ਦਿੱਤੀ ਹੈ। ਨਾ ਬੱਚਿਆਂ ਨੂੰ ਇੱਕ ਕਿਸਮ ਦੀ ਇਹ ਚੀਜ਼ਾਂ ਤੋਂ ਦੂਰ ਕਰਨਾ ਚਾਹੀਦਾ। ਸਗੋਂ ਉਹਨਾਂ ਨੂੰ ਨੇੜੇ ਕਰਤੇ ਇਹਨਾਂ ਨੇ
ਬਸ- ਬਸ ਕਈ ਪੇਰੈਂਟਸ ਦੀ ਵੀ ਹੈ। ਤੇ ਕਈ ਬੱਚੇ ਵੀ ਤਾਂ ਹੈ ਹੀ ਹੈ। ਕਿਤੇ ਤੇ ਜਾਣਾ ਐ ਪੇਰੈਂਟਸ ਨੂੰ ਦੇਣਾ ਪੈਂਦਾ। ਹੁਨ ਹੈ। ਦੂਰ ਨੇੜੇ ਕਿਤੇ ਬੱਚਾ ਜਾਵੇ ਤਾਂ ਫੋਨ ਦੇਣਾ ਵੀ ਪੈਂਦਾ ਬੱਚੇ ਨੂੰ
ਹਾਂਜੀ- ਹਾਂਜੀ ਓਹ ਤੇ ਹੈ ਆ, ਬਸ ਉਹੀ ਗੱਲ ਐ ਨਾ। ਫੇਦੇ ਵੀ ਨੇ ਤੇ ਨੁਕਸਾਨ ਵੀ ਨੇ ਇਹਦੇ
ਹੁਣ, ਤੁਸੀਂ ਕਿਤੇ ਰਸਤਾ ਪਤਾ ਨੀ ਤੁਹਾਨੂੰ ਕਿਸੇ ਜਗ੍ਹਾ ਦਾ ਆਪਣਾ ਜੀ ਪੀ ਐਸ ਨ ਕੀਤਾ ਇਨਸਾਨ ਕਿਥੇ ਦਾ ਕਿਥੇ ਪਹੁੰਚ ਜਾਂਦਾ।
ਹਾਂਜੀ। ਬਿਲਕੁਲ-ਬਿਲਕੁਲ ਸਹੀ ਗੱਲ ਆ।
ਹਮ, ਕਿ ਫੋਨ ਹੈਗਾ ਤੁਸੀਂ ਇੱਕ ਦੂਸਰੇ ਨੂੰ ਪੁੱਛ ਸਕਦੇ ਹੋ। ਤੁਸੀਂ ਕਿ ਕਿੱਥੇ ਪਹੁੰਚੇ, ਉਹ ਕਿੱਥੇ ਨਹੀਂ ਪਹੁੰਚੇ।
ਬਿਲਕੁਲ ਸਹੀ ਗੱਲ ਹੈ। ਹਾਂ, ਦੂਰ ਬੈਠੇ ਬੰਦਿਆਂ ਨੂੰ ਤੁਸੀਂ ਵੀਡੀਓ ਕਾਲ ਦੀ ਗੱਲ ਵੀ ਕਰ ਸਕਦੇ ਹੋ। ਅ ਫਾਇਦੇ ਵੀ ਨੇ ਇਹਦੇ ਤੇ।
ਬਿਲਕੁਲ ਬਟ ਉਹੀ ਗੱਲ ਨਾ ਕਿ ਅਸੀਂ ਕਿੰਨਾ ਕੁ ਟਾਈਮ ਬੱਚਿਆਂ ਨੂੰ ਯੂਜ ਕਰਨ ਲਈ ਦੇ ਰਹੇ ਅਸੀਂ ਖੁਦ ਕਿੰਨਾ ਯੂਜ ਕਰ ਰਹੇ ਆ ਫੋਨ ਨੂੰ।
ਹਾਂਜੀ-ਹਾਂਜੀ ਜਾਂ ਫੇਰ ਇੱਕ ਨਾ ਇਹ ਲਿਮਿਟ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਨਾ ਬਈ ਫੋਨ ਦੇਣ ਦੀ ਚਲੋ ਇੱਕ ਡੇਢ ਘੰਟਾ ਜਾਂ ਦੋ ਘੰਟੇ ਤੁਸੀਂ ਹੱਦ ਚਲਾ ਸਕਦੇ ਹੋ ਦਿਹਾੜੀ ਚ। ਪਰ ਇਹ ਅਨਲਿਮਿਟਡ ਕਰੋਸ ਕਰ ਜਾਂਦੇ ਆ ਨਾ। ਉਹ ਫੇਰ ਚੰਗਾ ਨੀ ਕੰਮ। ਪਰ ਰਾਤੀ ਫੇਰ ਕਈ ਬੱਚੇ ਹੂੰ
ਫਾਈ ਲੱਗਾ ਹੋਇਆ ਕੋਈ ਡਾਟਾ ਦੀ ਕ ਕੋਈ ਦਿੱਕਤ ਨੀ ਹੈ ਕਿ ਜਿੰਨੇ ਖਤਮ ਹੋ ਜਾਏਗਾ। ਇੰਨੀ ਕੁ ਲਿਮਿਟ ਸੀਗੀ ਤਾਂ ਵਾਈਫਾਈ ਲੱਗੇ ਹੁਣ ਸਾਰਾ ਦਿਨ ਬ ਯੂਜ ਕਰਦੇ ਲਈਏ ਕਿ ਡਾਟਾ ਖਤਮ ਹੀ ਨਹੀਂ ਹੋਏਗਾ।
ਬਿਲਕੁਲ-ਬਿਲਕੁਲ। ਤੇ ਇਹ ਬੱਚਿਆਂ ਨੂੰ ਸਪੈਕਸ ਵੀ ਤੇ ਤਾਂਹੀ ਕਰਕੇ ਲੱਗ ਗੇ ਨਾ
ਬਿਲਕੁਲ।
ਤੇ ਕੁਛ ਪੜ੍ਹਾਈ ਦਾ ਜ਼ੋਰ ਪੈਂਦਾ ਕੁਛ ਥੋੜਾ ਫੋਨ ਚ ਜ਼ਿਆਦਾ ਧਿਆਨ ਦਿੰਦੇ ਹਨਾ। ਬਿਲਕੁਲ ਐਂ ਨੀਵੇਂ ਹੋ ਗਏ ਵੇ ਨੇ ਫੋਨ ਨੂੰ।
ਕਿਉਂਕਿ ਸਕੂਲਾਂ ਦਾ ਕੰਮ ਵੀ ਤਾਂ ਅੱਜ ਕੱਲ ਸਾਰਾ ਆਪਣਾ ਵਟਸਐਪ ਦੇ ਉੱਪਰ ਹੀ ਟੀਚਰਸ ਭੇਜ ਦਿੰਦੀ ਆ ਕਿ ਫੋਨਾ ਤੋਂ ਕਰਦੇ ਰਹੋ ਕੰਮ। ਆਪਣਾ।
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਇਹ ਹੁਣ ਕਰੋਨਾ ਟਾਈਮ ਸੀ ਤੇ ਸਾਰਾ ਮਤਲਬ ਕਿ ਇਹਨਾਂ ਨੇ ਸਬਜੈਕਟ ਵਗੈਰਾ ਫੋਨ ਤੇ ਹੀ ਭੇਜਿਆ ਸੀ ਔਨਲਾਈਨ ਪੜ੍ਹਾਈਆਂ ਹੁੰਦੀਆਂ ਪਈਆਂ ਹੀ ਸੀ।
ਬਿਲਕੁਲ ਪੇਪਰ ਹੀ ਬੱਚਿਆਂ ਦੇ ਔਨਲਾਈਨ ਹੋਏ ਸੀਗੇ ਬੱ
ਹਾਂ, ਹਾਂ ਹਾਂਜੀ-ਹਾਂਜੀ ਦੋ ਤਿੰਨ ਸਾਲ ਰਹੀਆ ਦੋ ਤਿੰਨ ਸਾਲ ਏਦਾਂ ਹੀ ਚੱਲਦਾ ਰਿਹਾ।
ਹਮ ਬਸ ਉਸ ਟਾਈਮ ਉਸ ਤੋਂ ਹੀ ਜ਼ਿਆਦਾ-ਜ਼ਿਆਦਾ ਫੋਨ ਦਾ ਜੋ ਹੈ ਉਦੋਂ ਹੀ ਜ਼ਿਆਦਾ ਸ਼ੁਰੂਆਤ ਹੋਈ ਹੈ ਬਹੁਤ ਜ਼ਿਆਦਾ ਬੱ
ਹਾਂਜੀ ਉੱਥੋਂ ਹੀ ਉੱਥੋਂ ਹੀ ਵਿਗੜੇ ਨੇ ਜ਼ਿਆਦਾ ਬੱਚੇ ਨਾ ਤੇ ਹੁਣ ਤੇ ਕੋ ਜ਼ਿਆਦਾ ਹੀ ਕਰੇਜ ਚੱਲ ਪਿਆ ਇਹਦਾ।
ਕਿ ਫੋਨ ਲਾਂਚ ਹੁੰਦੇ ਕਿ ਨਵਾਂ ਫੋਨ ਚਾਹੀਦਾ ਪੁਰਾਣੇ ਨਾਲ ਕੰਮ ਨੀ ਬਣੇਗਾ ਹੁਣ।
ਹਾਂਜੀ-ਹਾਂਜੀ ਬਿਲਕੁਲ-ਬਿਲਕੁਲ ਅਰੇ ਸਾਡੇ ਤੋਂ ਮੈਂ ਕਹਿਣਾ ਅਹ ਵੀਹ ਕਦਮ ਅੱਗੇ ਹੈਗੇ ਨੇ ਬੱਚੇ। ਸਾਨੂੰ ਇੰਨੀ ਨੌਲੇਜ ਨਹੀਂ ਹੋਣੀ ਫੋਨ ਦੇ ਬਾਰੇ ਜਿੰਨੀ ਬੱਚਿਆਂ ਨੂੰ ਹੈਗੀ ਅੱਜ ਕੱਲ੍ਹ।
ਚਲੋ ਨੌਲੇਜ ਹੋਣੀ ਅਛੀ ਗੱਲ ਹੈ ਲੇਕਿਨ ਨੌਲੇਜ ਅੱਛੀ ਜਗ੍ਹਾ ਤੇ ਹੋਣੀ ਚਾਹੀਦੀ ਹਨਾ ਬੱਚੇ ਚੰਗੀ ਚੀਜ਼ਾਂ ਨੀ ਨਾ ਸਿੱਖਦੇ ਹ। ਉਹੀ ਤਾਂ ਹੈ ਨਾ ਸਾਰਾ ਦਿਨ ਪੇਰੈਂਟਸ ਤਾਂ ਲਾਗੇ ਬੈਠ ਨੀ ਸਕਦੇ ਕਿ ਬੱਚੇ ਕੀ ਕਰ ਰਹੇ ਹੈ ਬੱਚੇ ਇੰਨੇ ਹੈਗੇ ਹੈ ਕਿ ਤੁਸੀਂ ਹਿਸਟਰੀ ਚੈੱ ਕਰੋਗੇ ਬੱਚੇ ਹਿਸਟਰੀ ਪਹਿਲੇ ਉਹਦੀ ਡਿਲੀਟ ਕਰ ਦਿੰਦੇ ਆ।
ਹਾਂਜੀ-ਹਾਂਜੀ ਬਿਲਕੁਲ ਹਾਂਜੀ ਬਿਲਕੁਲ-ਬਿਲਕੁਲ ਆ ਹੁਣ ਮੇਰੀ ਵਾਈ ਆਵਾਜ਼ ਮਾਰਦੀ ਨਾ ਬੱਚਿਆਂ ਨੂੰ ਬਈ ਫੋਨ ਫੜਾਓ ਦੋ ਮਿੰਟ ਕੋਲ ਕਰਨੀ ਸੀ ਮੈਂ। ਤੇ ਆਉਂਦੇ-ਆਉਂਦੇ ਮਤਲਬ ਕਿ ਤਿੰਨ ਚਾਰ ਮਿੰਟ ਲਾ ਦਿੰਦੇ ਆ ਇਹਨੇ ਚ ਸਾਰਾ ਕੁੱਛ ਡਿਲੀਟ ਕਰ ਦਿੰਦੇ ਆ। ਤੇ ਉਹ ਪਤਾ ਨੀ ਲੱਗਦਾ ਬਈ ਇਹਨਾਂ ਨੇ ਕਿਹੜੀ ਐਪ ਓਨ ਕੀਤੀ ਦੀ ਕੀ ਕੀਤਾ ਦਾ ਸੀ। ਕੁਛ ਵੀ ਨੀ ਪਤਾ ਲੱਗਣ ਦਿੰਦੇ ਇੰਨੇ, ਇੰਨੇ ਚਲਾਕ ਹੈਗੇ ਨੇ ਹਾਂਜੀ ਇੰਨੇ ਚਲਾਕ ਨੇ ਬੱਚੇ ਅੱਜ ਕੱਲ ਦੇ। ਫੋਨ ਹੱਥ ਹੋਵੇ ਫਿਰ ਤੇ ਇਹਨਾਂ ਨੇ ਹਾਂਜੀ ਮੈਂ ਕਿਹਾ ਫੋਨ ਹੱਥ ਹੋਵੇ ਨਾ ਫੇਰ ਤੁਸੀਂ ਭਾਵੇਂ ਜਿੰਨੀ ਮਰ ਆਵਾਜ਼ਾਂ ਮਾਰਲੋ ਬੱਚੇ ਨੇ ਇਹਨਾਂ ਨੇ ਸੁਣਣੀ ਨੀ ਆਵਾਜ਼। ਤੁਹਾਡੀ ਉਹ ਬਸ ਇੰਨੇ ਮਸ ਹੋ ਜਾਂਦੇ ਨੇ ਫੋਨ ਦੇ ਅੰਦਰ।
ਬਿਲਕੁਲ ਫਿਰ ਨਹੀਂ ਫੋਨ ਅਗਰ ਬੱਚਿਆਂ ਨੂੰ ਦੇ ਦੋ ਤਾਂ ਫਿਰ ਬੱਚੇ ਨਹੀਂ ਕੋਈ ਭੁੱਖ ਨੀ ਹੈ ਕੋਈ ਪਿਆਸ ਨੀ ਹੈ। ਨਾ ਬੱਚੇ ਤੁਹਾਡੀ ਆਵਾਜ਼ ਆਏਗੀ ਇਹਨਾ ਬੱਚੇ ਬਿਜ਼ੀ ਹੋ ਜਾਂਦੇ ਆ ਫੋਨ ਦੇ ਵਿੱਚ ਬਿਲਕੁਲ।
ਚਿਆਂ ਨੂੰ ਨਾ ਮਤਲਬ ਕਿ ਇਸ ਚੀਜ਼ ਤੋਂ ਨਾ ਥੋੜਾ ਪਰੇ ਕੀਤਾ ਸੀ ਮੈਂ ਕਿਹਾ ਚਲੋ ਤੁਹੂੰ ਗੁਰਦੁਆਰੇ ਲੈ ਜਾਂਗਾ ਤੇ ਤੁਸੀਂ ਗਤਕਾ ਖੇਡਿਆ ਕਰੋ। ਤੇ ਸ਼ਾਇਦ ਥੋੜੇ ਦਿਨ ਮੇਰੇ ਨਾਲ ਜਾਂਦੇ ਰਹੇ ਆਪਣਾ ਖੇਡੇ ਵੀ ਨੇ ਨਗਰ ਕੀਰਤਨ ਇੱਚ। ਤੇ ਬਸ ਉਹੀ ਗੱਲ ਨਾ ਫੇਰ ਸਕੂਲੋਂ ਜਦੋਂ ਇਹਨਾਂ ਨੇ ਆਉਣਾ ਤੇ ਉਦੋਂ ਤਾਂ ਇਹਨਾਂ ਨੂੰ ਚਾਹੀਦਾ ਹੀ ਆ ਫੋਨ।
ਬਿਲਕੁਲ।
ਇਹ ਦੋ ਫੋਨ ਖਰਾਬ ਕਰ ਬੈਠੇ ਆ ਮੰਮਾ ਦੇ ਹੁਣ ਤੀਸਰਾ ਲੈ ਕੇ ਦਿੱਤਾ ਵ ਉਹਨੂੰ ਉਹਦਾ ਬਚਾਅ ਵ ਹਜੇ ਤੱਕ ਵੇਖੋ ਉਹਨੂੰ ਉਹ ਕਦੋਂ ਖ਼ਰਾਬ ਹੁੰਦਾ
ਬਸ ਉਹੀੋ ਗੱਲ ਨਾ ਫੋਨ ਦਿੱਤੇ ਬਗੈਰ ਵੀ ਗੁਜ਼ਾਰਾ ਨਹੀਂ ਹੈ ਬੱਚਿਆਂ ਨੂੰ ਫੋਨ ਦੇਣਾ ਹੀ ਪੈਂਦਾ ਹੈ ਕਿਲੋ ਜੀ ਥੋੜ੍ਹੀ ਦੇਰ ਬੱਚੇ ਤੋਂ ਦੱਸ ਰ ਸਕੂਲ ਦਾ ਕੰਮ ਅੱਜ ਕਲ ਫੋਨਾਂ ਤੇ ਆਉਂਦਾ ਹੈ ਥੋੜ੍ਹੀ ਦੇਰ ਕੰਮ ਕਰਦੇ ਹੈ ਕਿ ਅਸੀਂ ਪੜ੍ਹ ਰਹੇ ਹਾਂ ਅਸੀਂ ਪੜ੍ਹ ਰਹੇ ਹਾਂ
ਉਹੀ ਬੱਚਿਆਂ ਨੇ ਇੱਕ ਬਹਾਨਾ ਹੀ ਮਿਲ ਗਿਆ ਨਾ ਅਸੀਂ ਤੇ ਆਪਣਾ ਹੋਮਵਰਕ ਕਰ ਰਹੇਾਂ ਹੁਸਾਨ ਕੀ ਪਤਾ ਹੋਮਵਰਕ ਕਰਦੇਵੇ ਤੁਸੀਂ ਕੀ
ਬਿਲਕੁਲ ਬਿਲਕੁਲ ਕਿ ਹੁਣ ਪੜ੍ਹਾਈ ਵੀ ਦੇਖੋ ਤੁਹਾਨੂੰ ਆ ਨਲਾਈਨ ਅੱਜ ਕਲ ਜਿਹੜੇ ਟੀਚਰ ਪੜਾਂਦੇ ਆ ਔਨਲਾਈਨ ਜ ਕਲਾਸ ਲੈ ਰਹੇ ਹਾਂ ਔਨਲਾਈਨ ਪੜ੍ਹ ਰਹੇ ਹਾਂ ਅਸੀਂ ਟੀਚਰਸ ਦੇ ਕੋਲ ਹਨਾ ਥੋੜੀ ਦੇਰ ਤਾਂ ਉਹੀ ਕਹਿ ਰਹੇ ਥੋੜੀ ਦੇਰ ਪੜ੍ਹਦੇ ਤੋਂ ਬਾਅਦ ਪਤਾ ਨੀ ਆਪ ਨਾਲ ਲੈ ਕੇ ਕਰਦੇ ਰਹਿੰਦੇ ਹੈ ਨਹੀਂ ਦੇਖੋ ਦੇਖੋ ਜਿਹਨਾਂ ਬੱਚੇ ਫਾਇਦਾ ਚੁੱਕਦੇ ਆ ਦੇਖੋ ਕਈ ਬੱਚੇ ਦੇ ਉਹ ਆਪਣਾ ਕੋਈ ਵੀਡੀਓਜ਼ ਬਣਾਉਂਦੇ ਹੈ ਕੁਛ ਸਿੱਖਦੇ ਹੈ ਕੋਈ ਅੱਛਾ ਸਕਿੱਲ ਸਿੱਖਦੇ ਆ ਬੱਚੇ ਮੈਂ ਦੇਖਿਆ ਡਰੋਇੰਗ ਵਾਲੇ ਆਪਣੇ ਕਈਆਂ ਦੀ ਡਰੋਇੰਗ ਬ ਚੰਗੀ ਹੈ ਕੋਈ ਕੁਕਿੰਗ ਕਰ ਲੈਂਦੇ ਹੈ ਆਪਣੀ ਵੀਡੀਓਜ਼ ਬਣਾ ਕੇ ਪਾਉਂਦੇ ਆ ਸੋਸ਼ਲ ਮੀਡੀਆ ਤੇ ਹਨਾ ਫੇਮਸ ਹੋਣ ਦਾ ਬਹੁਤ ਅੱਛਾ ਪਲੇਟਫਾਰਮ ਹੈ ਅੱਜ ਕੱਲ ਸੋਸ਼ਲ ਮੀਡੀਆ ਲੇਕਿਨ ਉੋ ਗੱਲ ਹੈ ਕਿ ਬੱਚੇ ਜੋ ਕਰਨ ਵਾਲੇ ਹੈਗੇ ਹੈ ਉਹ
ਹਮ ਸਹੀ ਗੱਲ ਆ
ਨੁਕਸਾਨ ਹੀ ਕਰਦੇ ਜ਼ਿਆਦਾ ਅੱਛਾ ਦੇਖ ਕੇ ਖੁਸ਼ ਹੈ ਜੀ
ਪਰ ਇੰਨੇ ਤੇਜ਼ ਆਏ ਨਾ ਆਪਣੀ ਇਹਨਾਂ ਨੇ ਆਈਡੀਆ ਬਣਾਈਆਂ ਦੇਣੇ ਇੰਸਟਾ ਤੇ ਨਾ
ਹਾਂਜੀ ਹਾਂਜੀ ਹਾਂਜੀ ਬਿਲਕੁਲ ਇੰਸਟਾ ਤੇ ਆਈਡੀਆਂ ਬਣੀਆਂ ਹੋਈਆਂ ਨੇ ਤੇ ਪੇਰੈਂਟਸ ਕੋਈ ਵਿੱਚ ਨਹੀਂ ਲੈਣਗੇ ਜੀ ਪੇਰੈਂਟਸ ਨੂੰ ਨਾਲ ਲੈਣਾ ਹੀ ਨਹੀਂ
ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਜੇ ਤੇ ਉਹ ਮੇਰਾ ਵੱਡੇ ਵਾਲੇ ਮੁੰਡੇ ਨੇ ਹੁਣ ਬਣਾਈਏ ਛੋਟੇ ਵਾਲੇ ਨੇ ਮਤਲਬ ਕਿ ਉਹਥੇ ਸਨੈਪਚੈਟ ਤੇ ਬਣਾਈ ਦੀ ਹੈ
ਬਿਲਕੁਲ ਮੈਂ ਇਹ ਤਾਂ ਕਹਿਣੀ ਹ ਕਈ ਟ ਫੋਨ ਤੇ ਇਏਦਾਂ ਦੇ ਜਿਹੜੇ ਬੱਚੇ ਦੇ ਹਜੇ ਹਿਸਾਬ ਨਾਲ ਦੇਖਣ ਵਾਲੇ ਨਹੀਂ ਹੈ ਕੁਛ ਅੱਜ ਕੱਲ ਇੱਦਾਂ ਹੈ ਲੇਕਿ ਬੱਚ ਨੂੰ ਅੱਜ ਕਲ ਤਾਂ ਪਤਾ ਹੀ ਨਹੀਂ ਸਭ ਐਡਵਾਂਸ ਹੋਏਆ ਬੱਚੇ ਅੱਜ ਸਾਡੇ ਟਾਈਮ ਤੇ ਦੇਖੋ ਸਾਨੂੰ ਕੇ ਦਾਨ ਖਾਸ ਅ ਇਸ ਦੇ ਹਿਸਾਬ ਨਾਲ ਹਰ ਇੱਕ ਚੀਜ਼ ਬਾਰੇ ਸਾਨੂੰ ਪਤਾ ਚੱਲਿਆ ਬਟ ਹੁਣ ਮੋਬਾਇਲ ਦੇ ਕਰਕੇ ਬੱਚਿਆਂ ਨੂੰ ਸਭ ਪਤਾ ਅੱਜ ਕ ਦੇ ਬੱਚਿਆਂ ਨੂੰ ਸਭ ਅਡਵਾਂਸ ਨੇ ਅੱਜ ਕੱਲ ਬਿਲਕੁਲ ਬੱਚਿਆਂ ਦੀ ਏਜ ਬਹੁਤ ਵੱਡੀ ਹੋ ਗਈ ਅੱਜ ਕੱਲ
ਸਮਝਾਉਣ ਦੀ ਲੋੜ ਹੀ ਨਹੀਂ ਬੱਚਿਆਂ ਨੂੰ ਬਲਕਿ ਨਾ ਉਹ ਮਾਂ ਪਿਓ ਨੂੰ ਸਮਝਾ ਦਿੰ
ਹਾਂਜੀ ਹਾਂਜੀ ਬਿਲਕੁਲ ਸਹੀ ਕਹਿ ਰਹੇ ਹੋ ਕਈ ਬੱਚਿਆਂ ਤੋਂ ਦੇਖੋ ਐਪਸ ਕੋਈ ਇਹੋ ਜਿਹੀ ਨੇ ਜਿੱਦਾਂ ਸਾਨੂੰ ਪੇਰਟ ਨੂੰ ਸਮਝੀਏ ਬੇ ਸਮਝਾ
ਬੱਚੇ ਸਮਝਾਉਂਦੇ ਹਾਂਜੀ ਹਾਂਜੀ ਸਹੀ ਗੱਲ ਹੈ ਹੁਣ ਮੈਨੂੰ ਸਨੈਪ ਨਹੀਂੀ ਆਉਂਦੀ ਸੀ ਮੈਨੂੰ ਸਨੈਪ ਨੀ ਆਉਂਦੀ ਸੀ ਚਲਾਣੀ ਇਨੀ ਤੇ ਉਹ ਮੇਰਾ ਵੱਡੇਰਾ ਮੁੰਡਾ ਕਹਿੰਦਾ ਪਾਪਾ ਇਹ ਏਦਾਂ ਮਤਲਬ ਚੱਲਦੀ ਮੈਂ ਕਿਹਾ ਮੈਂ ਚਲਾਦਾ ਇਹਨੂੰ ਡਿਲੀਟ ਕਰ। ਇਹ ਐਪ ਨੂੰ, ਮੈਂ ਤੇ ਸਿਰਫ ਇੰਸਟਾ ਫੇਸਬੁੱਕ ਵਟਸਐਪ ਇਹੀ ਚੱਲਦਾ ਮੇਰਾ,
ਹੂੰ-ਹੂੰ, ਬਟ ਉਹੀ ਹੈ ਥੋੜ੍ਹਾ ਸਾਨੂੰ ਹੀ ਸਮਝਣਾ ਪਏਗਾ ਕਿ ਅਸੀਂ ਬੱਚੇ ਵੀ ਇਹ ਕਹਿੰਦੇ ਆ ਪੇਰੈਂਟਸ ਨੂੰ ਕਿ ਤੁਸੀਂ ਵੀ ਤਾਂ ਦੇਖ ਰਹੇ ਹੋ ਫੋਨ ਤਾਂ ਅਸੀਂ ਕਿਉਂ ਨਾ ਦੇਖੀਏ।
ਸਹੀ ਗੱਲ, ਉਹ ਮੇਰਾ ਛੋਟੇ ਵਾਲਾ ਉਹ ਛੋਟੇ ਵਾਲਾ ਮੁੰਡਾ ਮੇਰਾ ਕਹਿੰਦਾ ਪਾਪਾ ਤੁਸੀਂ ਨਾ ਇੱਕ ਕੰਮ ਕਰੋ ਮੰਮਾ ਨਾ ਫੋਨ ਨੰਮਾ ਲੈ ਦਿਓ ਐ ਸਾਨੂੰ ਦੇ ਦਿਓ। ਜਾਂ ਤੁਸੀਂ ਆਪ ਤੁਸੀਂ ਆਪ ਨਵਾਂ ਲੈਲਓ। ਤੇ ਇਹ ਵਾਲਾ ਫੋਨ ਸਾਨੂੰ ਦੇਦੋ, ਬਈ ਐਕਸਟਰਾ ਫੋਨ ਮੰਗਦੇ ਪਏ ਨੇ ਬਈ। ਸਾਡਾ ਵੀ ਟਾਈਮ ਪਾਸ ਹੁੰਦਾ ਰਿਹਾ ਮੈਂ ਕਿਹਾ ਤਿੰਨਾਂ ਦਿਨ ਫੋਨ ਮੈਂ
ਬਿਲਕੁਲ ਟਾਈਮ ਪਾਸ ਕਰਨ ਲਈ ਬੱਚੇ ਹੀ ਸੋਚਦੇ ਕਿ ਫੋਰ ਹੀ ਰਹਿ ਗਿਆ ਨਹੀਂ ਪਤਾ।
ਹ ਹਾਂਜੀ-ਹਾਂਜੀ ਉਹ ਵੱਡੇ ਵਾਲਿਆਂ ਤੇ ਮੈਂ ਸਗੋਂ ਉੱਥੇ ਅਕੈਡਮੀ ਪਾਇਆ ਦਾ ਸਕੂਲ ਜਿੱਥੇ ਪੜ੍ਹਦਾ ਸੀ ਨਾ, ਤੇ ਉੱਥੇ ਅਕੈਡਮੀ ਪਾਇਆ ਹੈ ਕ੍ਰਿਕਟ ਅਕੈਡਮੀ ਚ
ਹੂੰ-ਹੂੰ-ਹੂੰ-ਹੂੰ,
ਸਕੂਲੋਂ ਔਨੇ ਆਣਾ ਵੈਂ ਸ਼ਾਮ ਨੂੰ ਤੇ ਬਸ ਫੋਨ ਲੈ ਕੇ ਨਾ ਦੋ ਤਿੰਨ ਘੰਟੇ ਦੇ ਉਹਦੇ ਪਾਰ ਨੇ ਫੋਨ ਚ
ਬਿਲਕੁਲ ਸਹੀ ਗੱਲ ਹੈ ਬਿਲਕੁਲ, ਸਕੁਲ ਬਸ ਇਸ ਸਭ ਜਗ੍ਹਾ ਇ ਪਰੇਸ਼ਾਨੀ ਚੱਲ ਰਹੀ ਕਿ ਬੱਚਿਆਂ ਨੂੰ ਕਿੱਦਾਂ ਸਮਝਾਇਆ ਜਾਏ ਕਿ ਫੋਨ ਤੁਹਾਡੇ ਨੁਕਸਾਨ ਕਰ ਪਾਇਆ ਗਿਆ। ਚਸ਼ਮੇ ਦੇਖ ਲੋੋ ਬੱਚੇ ਬੱਚਿਆਂ ਨੂੰ ਮਤਲਬ ਬੱਚੇ ਮੈਂਟਲੀ ਕਿੰਨਾ ਡਿਸਟਰਬ ਨੇ ਕੀ ਕੀ ਦੇਖਦੇ ਆ ਬੱਚੇ ਫੋਨਾਂ ਦੇ ਉੱਪਰ ਹੁਣ ਪਿੱਛੇ ਜ ਮੈਂ ਦੇਖ ਰਹੀ ਸੀਗੀ। ਕਿ ਕੋਰੀਆ ਨੂੰ ਕੋਈ ਗੇਮ ਚੱਲੀ ਸੀਗੀ ਤਾਂ ਤਿੰਨ ਕੁੜੀਆਂ ਨੇ ਸੁਸਾਈਡ ਕਰ ਲਿਆ ਸੀਗਾ। ਗੇਮ ਦੇ ਚੱਕਰ ਚ ਕੋਈ ਬੱਚਿਆਂ ਨੂੰ ਟਾਸਕ ਮਿਲਿਆ ਐਜਹਾ ਬਿਲਕੁਲ ਇਸ ਲਈ ਬਹੁਤ ਡਰ ਲੱਗਦਾ ਬੱਚਿਆਂ ਨੂੰ ਫੋਨ ਦੇ ਜ਼ਿਆਦਾ ਦਿੰਦੇ ਹੋਏ ਵੇਖੀ, ਕੀ ਖੇਲ ਰਿਹਾ ਕੀ ਨਹੀਂ ਖੇਲ ਰਿਹਾ।
ਹਮ ਸਹੀ ਗੱਲ ਹੈ
ਹਾਂ ਹੁਰ ਇੱਕ ਬੱਚਾ ਸੀਗਾ ਜਿਹਨੇ ਆਪਣੇ ਪੇਰ ਆਪਣੇ ਫਾਦਰ ਦਾ ਸਾਰਾ ਨਾ ਬੈਂਕ ਅਕਾਊਂਟ ਹੀ ਪਤਾ ਨੀ ਕਿੱਦਾਂ ਕਰਕੇ ਸਾਰਾ ਹੈਕ ਕਰਕੇ ਉਹਨਾਂ ਨੂੰ ਦੇ ਦਿੱਤਾ ਸੀਗਾ ਕਿ ਇੰਨੇ ਪੈਸੇ ਮੰਗੇ ਸੀਗੇ ਉਹਨਾਂ ਨੇ ਉਹਦੇ ਕੋਲੋਂ
ਆਹੋਆ ਜਿਹੜੇ ਆਈ ਪੀ ਐਲ ਸ਼ੁਰੂ ਹੋਏ ਸੀ ਇਹਨਾਂ ਚ ਵੀ ਬੜਾ ਮੋਟਾ ਤੁਡਾ ਮਤਲਬ ਕੀ ਪੈਸਾ ਲੱਗਦਾ ਵਾ ਨਾ ਤੇ ਕੁਛ ਇੱਕਰ ੈਣ ਵਾਲੀ ਗੇਮ ਵੀ ਆਈ
ਬਸ ਪਤਾ ਨੀ ਉਹ ਕਹ ਪੇਰੈਂਟਸ ਨੂੰ ਪਤਾ ਨੀ ਹੁੰਦਾ ਬੱਚੇ ਕੀ ਕਰਦੇ ਕੀ ਲਿਖਦੇ ਕਰਦੇ ਬਹੁਤ ਨੁਕਸਾਨ ਹੈ ਇਸ ਚੀਜ਼ ਦਾ ਤਾਂ
ਚਲੋ ਅਸੀਂ ਸਾਡਾ ਤੇ ਫਰਜ਼ ਹੈਗਾ ਸਮਝਾਉਣਾ ਬੱਚੇ ਨੂੰ ਜਿੰਨਾ ਸਮਝਾ ਸਕਦੇ ਹ ਬਾਕੀ ਉਹਨਾਂ ਦੀ ਥਿੰਕਿੰਗ ਹੈ ਹਾਂਜੀ ਹਾਂਜੀ
ਚਲੋ ਅੱਛਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਫੇਰ ਕਰਦੇ ਹ ਤੁਹਾਡੇ ਨਾਲ ਗੱਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ